ਹਾਂਜੀ ਸਤਿ ਸ੍ਰੀ ਅਕਾਲ ਦੀ
ਸਤਿ ਸ੍ਰੀ ਅਕਾਲ ਹੋਰ ਕਿੱਦਾਂ ਠੀਕ ਹੋ।
ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ ਠੀਕ ਹੋ।
ਚੜਦੀ ਕਲਾ ਕਿਰਪਾ
ਹਾਂਜੀ ਘਰ ਬਾਰ ਸਭ ਠੀਕ ਆ।
ਹਾਂਜੀ-ਹਾਂਜੀ ਵਧੀਆ ਨੇ ਸਾਰੇ
ਹਾਂਜੀ-ਹਾਂਜੀ ਹੁਣ ਦੱਸੋ ਜੀ ਕੀ ਕਰ ਰਏ ਸੀ ਤੁਸੀ
ਹਾਂ ਮੈਂ ਕੈਂਦਾ ਸੀ ਵੀ ਆਪਣੇ ਤੁਸੀਂ ਹਫ਼ਤੇ ਦੇ ਹਨਾ ਮਤਲਬ ਛੇ ਤੋਂ ਇਨਵਾਇਸ ਹੁੰਦੇ ਸੀ। ਤੇ ਬਾ ਬਰਡਨ ਤਾਂ ਮੈਨੂੰ-ਮੈਨੂੰ ਹੋਣ ਡਿਆ ਵਾ ਤੁਹਾਡੇ ਬਾਰੇ ਆ ਨਾ ਸੁਣ ਕੇ ਤੁਹਾਨੂੰ ਤਾਂ ਹੋਣਾ ਈ ਆ।
ਹਾਂਜੀ ਓ ਬੋਤ ਹੁੰਦਾ ਸੀਗਾ।
ਹਾਂ ਮੈਂ ਸੈਲਰੀ ਅਸਪੈਕਟ ਕਿ ਥੋੜੀ ਫਿਰ ਉਸ ਟੈਮ
ਮੈਂ ਮੇਰੀ ਵੋ
ਅੱਛਾ ਅਠਾਰਾਂ ਹਜ਼ਾਰ ਅ
ਹਾਂ ਮੈਂ ਚਾਂਦਾ ਸੀਗਾ ਵੀ ਮੇਰੀ ਏ ਦੋ ਦਿਨਾਂ ਵਿੱਚ ਤੁਸੀਂ ਮੈਨੂੰ ਇਨਸੈਂਟ ਵੀ ਦੋ ਤਿੰਨ ਚਾਰ ਹਜ਼ਾਰ ਤੇ ਜਾਦੇ
ਹਾਂ ਬਿਲਕੁਲ ਬਾਈ ਕੁ ਹਜ਼ਾਰ ਤਾਂ ਹੋ ਗਈ ਸੀ ਵੈਸ
ਹਾਂ ਵੀ ਲਗਭਗ ਤਿੰਨ ਹਜ਼ਾਰ ਦਾ ਤਾਂ ਮੇਰੀ ਡਿਮਾਂਡ ਸੀਗੀ ਵੀ ਮੈਂ ਦੋ ਦਿਨਾਂ 'ਚ ਇੰਨਾ ਕੰਮ ਕਰ ਰਿਹਾ ਜੋ ਕਿ ਮੇਰੇ ਦੋ ਹਫ਼ਤਿਆਂ ਦੇ ਕੰਮ ਦੇ ਬਰਾਬਰ ਆ। ਠੀਕ ਆ ਵੀ ਜਾਂ ਤਾਂ ਇਹੀ ਕੰਮ ਪਤਾ ਕਿਆ ਕਰ ਲਾ ਵੀਰੇ ਜਦੋਂ ਤੁਹਾਨੂੰ ਪੂਰੀ ਨੌਲੇਜ ਹੋ ਜਾਏਗੀ ਨਾ। ਫਿਰ ਨਾ ਤੁਸੀਂ ਲੂਪ ਹੋਲ ਕੱਢਣਾ ਸਟਾਰਟ ਕਰਦੋਗੇ ਵਿੱਚ ਨੂੰ ਵੀ ਇਹ ਕੰਮ ਮੇਰਾ ਨਹੀ ਹੈਗਾ। ਇਹ ਕੰਮ ਮੇਰਾ
ਅੱਛਾ
ਜਿਵੇਂ ਹੁਣ ਤੁਸੀਂ ਕਿਹਾ ਵੀ ਤੁਹਾ ਵੀ ਤੁਹਾਨੂੰ ਸਿਰਫ਼ ਚਾਰ ਸੌ ਦੀ ਲੋੜ ਸੀ ਤੁਸੀਂ ਚਾਰ ਸੌ ਲੈ ਲਿੱਤਾ ਪਰੰਤੂ ਜੇ ਉਹੀ ਕੰਮ ਮੈਂ ਤੁਹਾਨੂੰ ਇਵੇਂ ਕਰਾਂ ਵੀ ਤੁਸੀਂ ਅੱਠ ਵਜੇ ਤੱਕ ਬੈਠੇ ਪਰ ਤੁਹਾਨੂੰ ਇਨਸੈਂਟਿਵ ਕੁਛ ਨੀ ਮਿਲੇਗਾ ਉਸ ਪ੍ਰਤੀ ਉਸ-ਉਸ ਲਈ
ਹਾਂ
ਫਿਰ ਤੁਸੀਂ ਇਹ ਨਈ ਕਹੋਗੇ ਵੀ ਸਰ ਵੀ ਮੈਂ ਤਾਂ ਮੈਂ ਤਾਂ ਹੋਰ ਕੋਰਸ ਸਿੱਖਣ ਵਾਸਤੇ ਬੈਠੇ ਉਰੇ ਜੇ ਤੁਹਾਨੂੰ ਆਂਦਾ ਨਾ ਤੁਸੀਂ ਕਹੋਗੇ ਮੇਰਾ ਮੁੱਲ ਪਾਓ ਸਰ ਮੇਰੇ ਕੰਮ ਦਾ
ਸਈ ਗੱਲ ਆ ਬਿਲਕੁਲ
ਹਾਂ ਤਾਂ ਮੈਨੂੰ ਆਂਦਾ ਤੀ ਓ ਕੰਮ ਤਾਂ ਲਗਭਗ ਦੋ ਹਫ਼ਤਿਆਂ ਦਾ ਕੰਮ ਮੈਨੇ ਦੋ ਦਿਨਾਂ 'ਚ ਨਮੇੜਣਾ ਹੁੰਦਾ ਸੀਗਾ। ਨਿਵੇੜ ਤਾਂ ਦਿੰਦਾ ਸੀਗਾ ਮੈਂ ਕੈਦਾ ਇਸੈਂਟਿਵ ਦੋ ਤਿੰਨ ਹਜਾਰ ਰੁਪਏ ਜਾਦਾ ਦੋ।
ਅੱਛਾ
ਹਾਂ, ਫਿਰ ਉਹਨਾਂ ਨੇ ਇੱਕ ਦੋ, ਇੱਕ ਦੋ ਵਾਰ ਦਿੱਤਾ।
ਅਤੇ
ਹਾਂ ਮੰਨ ਜਾਂਦੇ ਸੀਗੇ, ਪਰੰਤੂ ਪਤਾ ਕਿਆ ਵੀਰੇ ਆਪਣੇ ਲਾਈਨ ਚ ਪਤਾ ਕਿਆ ਫੈਦਾ, ਆਪਾਂ ਨੂੰ ਇੱਕ ਤਾਂ ਟਰੱਸ ਦੀ ਬੰਦਾ ਚਾਹੀਦਾ।
ਹਾਂ
ਹਰ ਇੱਕ ਕੰਮ ਛੇਤੀ ਕਰਦਾ ਹੋਏ ਹਰ ਗਲਤੀਆਂ ਨਾ ਕਰਦਾ ਹੋਏ।
ਹਾਂਜੀ ਬਿਲਕੁਲ
ਸਲੋਅ ਕਰੇ ਪਰ ਤੂੰ ਗਲਤੀਆਂ ਨੀ ਹੋਣੀਆਂ ਚਾਹੀਦੀਆਂ।
ਹਾਂ ਮੇਰਾ ਵੀ ਕੀ ਸਿਸਟਮ ਆ, ਮੈਂ ਵੀ ਕੰਮ ਬਹੁਤ ਸਲੋਅ ਕਰਦਾ, ਮੇਰੇ ਕੋਲ ਹੁਣ ਮਤਲ ਵੀ ਦੁਬਈ ਦੀ ਰਿਪੋਰਟ ਮੰਗੀ ਉਹਨਾਂ ਨੇ, ਮੈਂ ਘੱਟ ਤੋਂ ਘੱਟ ਚਾਰ ਦਿਨ ਪੈਂਡਿੰਗ ਰੱਖਿਆ ਮਾਲਵੇ ਮੈਨੂੰ ਰੋਜ਼ ਕਹਿੰਦੇ, ਕਹਿੰਦੇ ਵੀ ਦੁਬਈ ਤੇ ਹੈ ਨਾ ਪੋਟ ਦੇ ਸੇਲ ਦੇ ਉਦੇ ਪਰਚੇਸ ਦੇ ਰਿਪੋਰਟ ਦੇ ਮੈਂ ਕਿਹਾ ਸਰ ਵੀ ਮੇਰਾ ਕੰਮ ਹੈਗਾ ਸਹਿਜ ਵਾਲਾ ਹਨਾ ਸਹਿਜ ਪੱਕੇ ਤੇ ਮੀਠਾ ਹੋਇਆ ਗੁਰਬਾਣੀ ਜਿਵੇਂ ਕਹਿੰਦੀ ਐ, ਸਹਿਜ ਸਹਿਜ ਗੁਣ ਰਮੈ ਕਬੀਰ। ਮੈਂ ਕਿਹਾ ਮੇਰਾ ਕੰਮ ਐ ਇੱਕ ਸਹਿਜਾ ਮੈਂ ਕਿਹਾ ਮੈਂ ਨਾ ਸਹਿਜਤਾ ਨਾਲ ਪਹਿਲਾਂ ਚੈੱਕ ਕਰੂੰਗਾ। ਵੀ ਇਹਦੇ ਵਿੱਚ ਕੋਈ ਐਰਰ ਤਾਂ ਨਈ ਹੈਗਾ ਤੇ ਤਾਂ ਮੈਂ ਤੁਹਾਨੂੰ ਮਤਲਬ ਦੁਬਈ ਤੇ ਉਹ ਦਊਂਗਾ। ਆ, ਹਾ ਰਪੋਟ ਸੇਲ ਜਾ ਪਰਚੇਸ ਦੀ
ਹਾਂਜੀ ਉਹ ਫਿਰ ਉਹੀ ਗੱਲਾਂ ਨੇ ਵੀਰੇ ਆਪਾਂ ਨੂੰ ਫੜਨਗੇ ਓਹ
ਹਾਂ ਬਿਲਕਲ
ਮੈਂ ਮਤਲਬ ਇਹ ਸੀਗਾ ਮੈਨੂੰ ਮੇਰਾ ਤਾਂ ਬਸ ਇਹੀ ਸੀਗਾ ਵੀ ਬਸ ਆਹ ਦੋ ਦਿਨ ਵਾਸਤੇ ਮੈਨੂੰ ਥੋੜਾ ਜ ਸੈਂਟਿਵ ਦੇ ਦੋ
ਹਮ
ਕੀ ਮੈਂ ਕੁੱਛ ਨੀ ਮੰਗਦਾ।
ਹਾਂ ਬਿਲਕੁਲ
ਪਰੰਤੂ, ਮਤਲਬ ਫਿਰ ਵੀ ਉਹ ਦੇ ਦਿੰਦੇ ਥੀਗੇ, ਪਰੰਤੂ ਮੈਨੂੰ ਲੱਗਦਾ ਥੀਗਾ ਇਹ ਕੰਮ ਥੋੜ੍ਹਾ ਜਿਹਾ ਬਰਟਨ ਆਲਾ ਜਾਦਾ ਈ ਆ। ਜਿਵੇਂ- ਜਿਵੇਂ ਆਪਾਂ ਵਧੀਆ ਬੜੇ ਬੜੇ ਹੋਈ ਜਾਵਾਂਗੇ ਸੈਲਰੀ ਤਾਂ ਵਧੀ ਜਾਊਗੀ ਪਰੰਤੂ ਇੱਕ ਟਾਈਮ ਤੇ ਆ ਕੇ ਬੰਦਾ ਥੱਕ ਜਾਂਦਾ।
ਹਾਂਜੀ ਬਿਲਕੁਲ
ਮੈਂ ਬਹੁਤ ਥੱਕ ਗਿਆ ਸੀਗਾ, ਮੇਰਾ ਦਿਮਾਗ ਦੁਖਣ ਲੱਗ ਗਿਆ ਸੀਗਾ।
ਆਹੋ, ਨਹੀਂ ਮੇਰੇ ਨਾਲ ਤਾਂ ਸਰ ਇਦ- ਏਦਾਂ ਦਾ ਮਤਲਬ ਵੀ ਹਾਲੇ ਇੱ ਤਕ ਤਾਂ ਕੁਛ ਨੀ ਹੋਇਆ ਕਿਉਂਕਿ ਆਪਣਾ ਕੀ ਆ ਨਾ ਆਪਣਾ ਕੰਮ ਹੈਗਾ ਮੰਨਲਬ ਇਹ ਪੱਕੀ ਦੀ ਆੜਤ ਆ ਹਨਾ, ਪੱਕੀ ਦੀ ਆੜਤ ਹੁੰਦੀ ਆ, ਮੰਨ ਲ ਪੇ ਹੁਣ ਕੱਚੀ ਦੀ ਆੜਤ ਆ ਜਿਵੇਂ ਤੁਸੀਂ ਟਾਈਮ ਦਾ ਤੁਸੀਂ ਧਿਆਨ ਰੱਖਣਾ ਵਾ ਹਨਾ ਵਾਰੀ- ਵਾਰੀ ਹੁਣ ਮੰਨ ਵੀ ਇੱਕ ਤਾਂ ਕੱਚੀ ਦੀ ਆੜਤ ਹੁੰਦੀ ਆ ਤੇ ਇੱਕ, ਇੱਕ ਹੁੰਦੀ ਐ ਪੱਕੀ ਦੀ ਆੜਤ
ਹਾਂ
ਠੀਕ ਐ ਜੋ ਬੱਤੀ ਐਮ ਐਲ ਆ ਜਾ ਨਾ ਮੈਨੂੰ ਦੱਸ ਦੀ ਚੰਗਾ ਪੱਤੀ ਐਮ ਐਲ ਉਹ ਮੈਂ ਗੱਲ ਕਰਨ ਡਿਆ ਨਾ ਯਾਰ ਤੇ ਮੈਂ ਕਹਿੰਦੇ ਹੀ ਇੱਕ ਤਾਂ ਕੱਚੀ ਦੀ ਹੁੰਦੀ ਉਹ ਤੇ ਇੱਕ ਹਨ ਨਾ ਪੱਕੀ ਦੀ ਹੁੰਦੀ ਉਹ, ਕੱਚੀ ਦੀ ਕੀ ਹੁੰਦਾ ਇੱਕ ਇੱਕ ਮਲਬ ਕਿਸਾਨ ਹਨਾ ਫਸਲ ਬਾਉਂਦਾ ਤੇ ਫਸਲ ਜੋ ਵੱਡਦਾ ਹਨਾ ਤੇ ਉਹ ਮਲਬ ਕੱਚੀ ਆੜਤ ਤੇ ਛੜਦਾ ਵਾ
ਹਾਂਜੀ।
ਕੱਚੀ ਤੋਂ ਫੇਰ ਓ ਮੰਨ ਲੋ ਵੀ ਕੱਚੀ ਥੱਲੇ ਕੀ ਕਰਦੇ ਆ ਜੇੜੇ ਓ ਮੰਨ ਲੋ ਵੀ ਲੱਗੇ ਗੇ ਹੁੰਦੇ ਆ ਹਨਾ, ਲੇਬਰ ਓ ਹ ਕੀ ਕਰਦੀ ਆ ਅਹ ਜੇੜਾ ਵੀ ਹਨਾ ਜਿਵੇਂ ਪੱਖਾ ਲਾਉਂਦੀ ਆ ਇੱਕ ਤਾਂ ਤੇ ਜੇੜਾ ਵੀ ਮਤਲਬ ਵੀ ਓ ਚ ਹੁੰਦਾ ਵਾ ਇਨਸੈਂਟਿਵ ਜ ਆਹ ਮਲਬ ਵੀ ਗੰਦ ਗੁੰਦ ਓ ਰੇਤੇ ਨੂੰ ਪਰੇ ਕਰਦੀ ਆ ਤੇ ਇੱਕ ਢੇਰੀ ਲਾਉਂਦੀ ਆ ਬਹੁਤ ਵਧੀਆ ਤੁਸੀਂ ਵੇ
ਹਾਂ ਠੀਕ ਐ ਹਾਂਜੀ, ਹਾਂਜੀ ਸਮਝ ਗਿਆ ਵੀੇਰੇ ਮੈਂ ਸਮਝ ਗਿਆ।
ਬਲ ਫੇਰ ਟੇਰੀਆ ਚਮਕਦੀਆਂ ਹੁੰਦੀਆਂ ਜਿਵੇਂ ਮੂੰਗੀ ਦਾ ਹਨਾ ਮੂੰਗੀ, ਹਾਂ। ਮੂੰਗੀ ਦਾ ਹੁਣ ਵਪਾਈ ਵਾਗੇ ਕੀ ਕਰ ਜਾਂਦਾ ਓਥੇ ਜਾਂਦਾ ਵਾ ਐਂਟਰ ਕਰ ਜਾਂਦਾ।
ਹਾਂਜੀ।
ਓਥੇ ਪਹਿਲਾਂ ਮਤਲਬ ਥੱਲੇ ਹੱਥ ਮਾਰਦਾ ਵਾ ਹੁਣ ਜਿਵੇਂ ਮੂੰਗੀ ਦੀ ਢੇਰੀ ਲੱਗੀ ਆ ਪਤਾ ਬ‌ਈ ਹਨਾ ਚਮਕਨ ਡ‌ਈ ਆ।
ਹਾਂ।
ਤੇ ਹੱਥ ਮਾਰਦਾ ਵੇਖਦਾ ਵੀ ਦਾਣਾ ਕੋਈ ਮੰਨ ਲੋ ਵੀ ਏਦਾਂ ਤਾ ਨੀ ਭੁਰਿਆ ਤਾਂ ਨੀ ਕੋਈ। ਤੇ ਫੇਰ ਓ ਸਾਬ ਨਾਲ ਮੰਨ ਲਓ ਪੱਕਾ ਪੱਕੇ ਦੀ ਚੀਜ ਆੜ ਹੁੰਦੀ ਆ ਵਪਾਰੀ ਵਰਗ ਹੁੰਦਾ ਓ ਰੇਟ ਲਾਉਂਦਾ ਵੀ ਐਨਾ ਪੰਤਾਲੀ ਸੌ, ਰੇਟ ਲਾ ਦਿੰਦਾ ਚਲੋ ਮੂੰਗੀ ਫੇਰ ਦੂਜਾ ਬੰਦਾ ਓਨੂੰ ਕੀ ਕਰਦਾ ਦਾਣੇ ਜੇ ਨੂੰ ਲੈ ਕੇ ਮੂੰਹ ਚ ਚੱਬਦਾ ਵਾ। ਓ ਕਹਿੰਦਾ ਬਿਆਲੀ ਸੌ ਅਹ ਪੰਤਾਲੀ ਸੌ ਪੰਜਾਹ, ਤੇ ਫੇਰ ਤੀਜਾ ਕਹਿੰਦਾ ਤਰਤਾਲੀ ਸੌ ਚੌਥਾ ਸਾਢੇ ਤਰਤਾਲੀ ਸੌ ਏਦਾਂ ਕਰਕੇ ਰੇਟ ਲਾਉਂਦੇ ਆ। ਫੇਰ ਮੰਲ ਲੀ ਫਾਈਨਲੀ ਜਦੋਂ ਹੋ ਜਾਂਦਾ ਹਨਾ, ਰਪਈਏ ਵੱਧ ਜਿੱਦਾਂ ਹੋਜੇ ਤੇ ਓਦੀ ਢੇਰੀ ਹੋ ਜਾਂਦੀ ਆ, ਢੇਰੀ ਹੋ ਕੇ ਇੱਥੋਂ ਮੰਲ ਵੇ ਇੱਕ ਦਿਨ ਚ ਹਨਾ ਪਰਚੇਜ਼ ਕਰਕੇ ਦੋ ਸੌ ਕੁਆਟਲ, ਦੋ ਸੌ ਕੁਆਟਲ ਐਪ੍ਰੋਕਸੀਮੇਟਲੀ ਕਰਦਿਓ, ਇੱਕ ਟਰਾਲੀ ਚ ਦੋ ਸੌ ਕੁਆਟਲ ਨਾ ਆ ਜਾਂਦਾ ਮਾਲ।
ਹਾਂਜੀ।
ਬੋਰੀਆਂ ਦੇ ਵਿੱਚ, ਹਨਾ।
ਹੂੰ-ਹੂੰ।
ਦੋ ਸੌ ਬੋਰੀਆ ਆ ਜਾਂਦੀਆਂ, ਤੇ ਪਰਚੇਜ਼ ਕਰਕੇ ਤੇ ਫੇਰ ਇੱਕ ਥੱਲੇ ਬੰਦਾ ਰੱਖਿਆ ਹੁੰਦਾ ਸੁਪਰਵਾਈਜ਼ਰ। ਤੇ ਉਹ ਕੀ ਕਰਦਾ ਲੋਡਿੰਗ ਦਾ ਕੰਮ ਕਰਦਾ। ਲੋਡਿੰਗ ਦਾ ਕੰਮ ਕਰਕੇ ਤੇ ਫੇਰ ਓ ਜੇੜੇ ਵੀ ਵੇਅਰਹਾਊਸ ਚ ਜਾਂਦੀ ਆ ਓ ਵੇਅਰਹਾਊਸ ਦੀ ਫੇਰ ਪਹਿਲਾਂ ਪਰਚੀ ਕੱਟਦਾ ਵੀ ਫਲਾਨੇ ਵੇਅਰਹਾਊਸ ਤੇ ਜਾਣਾ ਵਾ।
ਹੂੰ।
ਤੇ ਓਸ ਵੇਅਰਹਾਊਸ ਦੇ ਵਿੱਚ ਜਾ ਕੇ ਤੇ ਫੇਰ ਓ ਮੰਨ ਲਵੇ ਮਾਲ, ਅਹ ਟੈਲੀ ਹੋ ਜਾਂਦਾ ਓਥੇ ਜਾ ਕੇ।
ਠੀਕ ਐ।
ਠੀਕ ਐ ਓਸ ਤੋਂ ਬਾਅਦ ਕੀ ਆ, ਮੰਨ ਲੋ ਬੀ ਫੇਰ ਜੀਹਦੇ ਥਰੂ ਲੱਗਿਆ ਹੁੰਦਾ, ਜਿਵੇਂ ਹੁਣ ਵੱਡੀ ਮਲੋ ਵੀ ਫਰਮ ਹੈਗੀ ਆ ਹੁਣ ਜਿਵੇਂ ਅਸੀਂ ਇੱਕ ਪਰਸੈਂਟ ਆੜਤ ਦਿੰਨੇ ਆ ਵੱਡੀ ਫਰਮ ਨੂੰ। ਕਿਉਂਕਿ ਸਾਡਾ ਮਾਲ ਓਨਾਂ ਦੇ ਥਰੂ ਹੀ ਲੱਗਦਾ ਗਾ।
ਅੱਛਾ।
ਤੇ ਜਿਵੇਂ ਮਾਲ ਲੱਗਿਆ ਹਨਾ, ਬਿਜਨਸ ਦਾ ਲੱਗਿਆ ਅਹ ਜਿਵੇਂ ਮੂੰਗ ਲਾਗੀ ਤੇ ਅਸੀਂ ਇੱਕ ਪਰਸੈਂਟੂ ਜੇ ਮੰਲੋ ਬੀ ਅਸੀਂ ਐਪ੍ਰੋ ਕਸੀਮੇਟਲੀ ਮਿਲਟੀ ਪੰਜਾਹ ਲੱਖ ਦਾ ਮਾਲ ਲਾਇਆ ਨਾ ਇਟ ਮਿਹਨਤ ਅਸੀਂ ਉਹਨੂੰ ਪੰਜਾਹ ਹਜ਼ਾਰ ਰੁਪਇਆ ਦੇਵਾਂਗੇ ਇੱਕ ਪਰਸੈਂਟ ਆੜ ਦਾ
ਅੱਛਾ
ਹਾਂ, ਮਤਲਬ ਵੀ ਐਦਾਂ ਸਾਰੇ ਦਾ ਸਿਸਟਮ ਹੁੰਦਾ ਗਾ
ਅੱਛਾ -ਅੱਛਾ
ਹਾਂ, ਤੇ ਜੇੜੇ ਰਹੀ ਬਿੱਲਾਂ ਦੀ ਗੱਲ, ਬਿੱਲ ਮੇਰੇ ਕੋਲ ਆਉਂਦੇ ਆ ਦਸ ਜਾਂ ਪੰਦਰਾਂ ਬਸ ਇੰਨੀ, ਬਸ ਇਹਨੇ ਇੰਨੇ ਕੀ ਆਉਂਦੇ ਆ
ਫਰਕ ਪਤਾ ਕੀ ਪੈਂਦਾ
ਇਹ
ਤੁਹਾਡੀ ਅਹ ਬਿਲਿੰਗ ਮੋਟੀ ਆ, ਪਰੰਤੂ ਬਿੱਲ ਘੱਟ ਨੇ, ਬਿਲਿੰਗ ਮੋ ਤੇ ਇਹਦਾ ਮਤਲਬ ਇੱਕ ਬਿੱਲ ਤੇ ਤੁਹਾਨੂੰ ਜਾਦੇ, ਹਾਂ।
ਟਰਨ ਓਵਰ ਵਾਧਾ, ਮੰਨ ਲਓ ਡੇ, ਡੇਢ ਦੋ ਕਰੋੜ ਦੀ ਮੰਨ ਲਓ ਟਰਨ ਓਵਰ ਆਏ ਤਾਂ
ਹਾਂ ਇਹੀ ਗੱਲ ਆ, ਮੇਰੀ, ਮੇਰੀ ਬਿਲਿੰਗ ਛੋਟੀ ਜੀ ਪਰੰ ਤੂੰ ਜ਼ਿਆਦਾ ਦੇ ਗਈ, ਬਰਕਤ 'ਚ ਜ਼ਿਆਦਾ ਦੇ ਗਈ।
ਅੱਛਾ- ਅੱਛਾ ਬਿਲਿੰਗ ਮਤਲਬ ਹੋ ਗਈ ਕੋਈ ਇੱਕ, ਇੱਕ ਬਿੱਲ ਤੇ ਕਿੰਨੀ ਅਮਾਊਂਟ ਹੁੰਦੀ ਸੀ।
ਇੱਕ ਬਿੱਲ ਤੇ ਲਗਭਗ ਲਾ ਲਓ ਤੁਸੀਂ ਪੈਂਤੀ ਦੀ ਹੁੰਦੀ ਸੀਗੀ, ਕਦੇ ਚਾਲੀ ਦੀ ਹੋ ਗਈ। ਪੰਤਾਲੀ, ਅਠਾਹਠ, ਪਚੱਤਰ ਨਾ -ਨਾ -ਨਾ ਹਜ਼ਾਰ।
ਪੈਂਤੀ ਹਜ਼ਾਰ
ਹਾਂ ਪੈਂਤੀ ਹਜ਼ਾਰ, ਚਾਲੀ ਹਜ਼ਾਰ, ਅਠੱਤੀ ਹਜ਼ਾਰ।
ਅ ਸਾਡਾ ਮੁੱਲ ਵੀ ਪ ਪੱਚੀ ਲੱਖ, ਤੇਤੀ ਲੱਖ, ਐਦਾਂ ਹੁੰਦਾ ਇੱਕ ਬਿੱਲ ਤੇ।
ਉਹੀ ਗੱਲ ਹੈ ਵੀਰੇ, ਤੁਹਾਡੇ ਬਿੱਲ ਘੱਟ ਆਉਂਦੇ ਸੀਗੇ, ਤਾਂ ਹੀ ਟਰਨ ਓਵਰ ਉੱਥੇ ਤੱਕ ਜਾਊਗੀ ਮੇਰੇ ਬਿੱਲ, ਬਿੱਲਾਂ ਦੀ ਅਮਾਊਂਟ ਘੱਟ ਹੁੰਦੀ ਸੀ, ਪਰੰਤੂ ਬਿੱਲ ਜ਼ਿਆਦਾ ਹੁੰਦੇ ਸੀਗੇ।
ਹਾਂ, ਤਾਂ ਕਰਕੇ, ਹਨਾ।
ਤਾਂ ਕਰਕੇ। ਇਹੀ ਲਗਾ ਲੋ ਫੇਰ ਤੁਸੀਂ, ਫੇਰ ਇਹ ਗੱਲ ਕਰਕੇ, ਹੁੰਦਾ ਸੀਗਾ ਥੋੜਾ ਜਿਹਾ ਫੀਲ
ਤੇ ਮੇਰੀ ਇੱਕ, ਇੱਕ ਗੱਲ ਹੋਰ ਸੁਣੋ, ਤੇ ਜਦੋਂ ਮੰਨ ਵੀ ਤੁਸੀਂ ਆ ਤੇਲ ਦਾ ਬਿੱਲ ਕੱਟਦੇ ਸੀਗੇ।
ਹਮ- ਹਮ- ਹਮ।
ਉਹਦੇ ਸੱਜੇ ਪਾਸੇ ਇੱਕ ਚੋਰਸ ਜੇ ਰੰਗ ਦਾ ਡੱਬ ਡੱਬਾ ਬਣਿਆ ਆਉਂਦਾ ਸੀਗਾ, ਜਿਹਦੇ ਵਿੱਚ ਮੰਨ ਲਓ ਸਕੈਨਰ ਟਾਈਪ ਤੇ ਇੱਕ ਹੁੰਦਾ ਵਾ
ਹਾਂਜੀ- ਹਾਂਜੀ।
ਕਿਊਆਰ ਕੋਲ, ਟੈਲੀ ਤੇ ਆਉਂਦਾ ਵਾ?
ਨਹੀ- ਨਹੀ ਟਹਿਲੀ ਤੇ ਨਹੀਂ ਆਏਗਾ ਸਗੋਂ ਉਹ ਤਾਂ ਜਿਹੜੀ ਜੇੜਾ ਆਪਣੇ ਤੋਂ ਰਿਸੀਵ ਕਰ ਰਿਹਾ ਉਹ ਮਾਲ
ਹਾਂ।
ਉਹ, ਓਥੈੰਟਿਕ ਆ, ਓਥਟੀਸਿਟੀ ਲਉਗਾ, ਵੀ ਆਪਾਂ ਨੇ ਓਰੀਜਨਲ ਮਾਲ ਭੇਜਿਆ।
ਅੱਛਾ ਤੇ ਯਾਰ ਉਹ ਬਿਜੀ ਵਿੱਚ ਨਹੀ ਆਉਂਦਾ, ਉਹ ਕਰਵਾਉਣਾ ਪੈਂਦਾ ਕੇ?
ਵੀਰੇ, ਬਿਜੀ ਦਾ ਨੀ ਮੈਨੂੰ ਪਤਾ।
ਚਲੋ ਫਿਰ ਮੈਂ ਟੈਲੀ ਲੈ ਲੂੰਗਾ ਨਾ
ਹਾਂ ਟੈਲੀ ਦਾ
ਕਿਉਂਕਿ, ਕਿਉਂਕਿ ਮੰਨ ਲਓ ਵੀ ਮੈਨੂੰ ਅੱਜ ਹੀ ਪਤਾ ਲੱਗਾ ਵਾ, ਕਹਿੰਦੇ ਜੇ ਪੰਜ ਕਰੋੜ ਤੱਕ ਹੋਵੇ ਤਾਂ ਫੇਰ ਤਾਂ ਠੀਕ ਆ ਹਨਾ, ਜੇ ਕਹਿੰਦੇ ਮਾਲ ਜੇ ਹੁਣ ਤੁਹਾਡੀ ਦਸ ਕਰੋੜ ਹੋ ਗਈ ਆ, ਦਸ ਕਰੋੜ ਦੇ ਟਰਨ ਓਵਰ ਹੋ ਗਈ ਆ, ਸੇਲ ਹੋ ਗਈ ਆ, ਤੁਹਾਡੀ ਦਸ ਕਰੋੜ ਦੀ
ਹਮ।
ਫੇਰ ਕੈਂਦੇ ਓਸ ਤੇ ਨਾ ਓ ਲੱਗੇ ਕਿਆ ਹੋਣਾ ਚਾਈਦਾ, ਸੱਜੇ ਪਾਸੇ ਇਵੇ ਇਨਵੋਲ ਦੇ ਵਿੰਡ।
ਇ ਇਨਓਇਸ ਹਾਂ ਈਨਓਇਸ ਬਣਾਦੇ ਹੋਣੇ ਤੁਸੀਂ।
ਹਾਂ ਓ ਪਰ ਮੈਂ ਤਾਂ ਫੇਰ ਅੱਜ ਤੱਕ ਬਣਾਇਆ ਨੀ, ਨਾ ਹੀ ਹੈਨਾ ਮੈਂ ਕੇਯਾ ਮੈਂ ਕੱਲ ਕਉਂਗਾ ਕੱਲ ਨੂੰ
ਅੱਛਾ, ਓ ਤਾਂ ਓ ਹੁੰਦਾ ਵੀਰੇ ਜਿਵੇਂ ਆਪਾਂ ਨੇ ਮਾਲ ਇਸ਼ੂ ਕਰ ਦਿੱਤਾ ਹੁਣ ਜੇ ਕਿਸੇ ਨੇ ਵਿਚਕਾਰ ਤੋਂ ਗੜਬੜ ਕਰਤੀ
ਹੂੰ।
ਤਾਂ ਓਨਾਂ ਨੂੰ ਕਿਵੇਂ ਪਤਾ ਲੱਗੂਗਾ ਏਹ ਮਾਲ ਓਰੀਜਨਲ ਆ? ਤਾਂ ਉਹ ਓਥੈਂਟੀਸਿਟੀ ਵਾਸਤੇ ਜੇੜਾ ਆਪਾਂ ਬਿੱਲ ਜਾਵਾਂਗੇ ਓਦੇ ਵਿੱਚ ਸਾਰਾ ਕੁਛ ਲਿਖ ਰੱਖਿਆ ਵੀ ਇੰਨੇ ਸਾਡੇ ਕੈਣੇ ਤ ਇੰਨੇ ਪੈਸੇ ਦਾ ਮਾਲ ਗਿਆ, ਤੁਆਡੇ ਕੋਲ ਇੰਨੇ ਪੈਸੇ ਦਾ ਮਾਲ ਆਯਾ। ਇਸ ਮਾਲ ਦੇ ਵਿੱਚ ਇਹ ਇਹ ਚੀਜ ਆ ਇੰਨੀ-ਇੰਨੀ ਪ੍ਰਸੈਂਟ ਆ। ਇਹ ਈਹ ਓਦੇ ਚ ਸਾਰੇ ਇੰਗ੍ਰਡੀਐਂਟ ਜੋ ਆਪਾਂ ਲਿਖ ਨੀ ਸਕਦੇ।
ਅੱਛਾ।
ਇਨਵੋਇਸ ਤੇ ਨਹੀਂ ਲਿਖ ਸਕਦੇ, ਆਪਾਂ ਤਾਂ ਸਿਰਫ ਸੇਲ ਕਿੰਨੇ ਦੀ ਲਈ ਆ ਕਿੰਨੀ ਕੁਆਂਟਿਟੀ 'ਚ ਲਈ ਆ ਕਿੰ ਇੱਕ ਰੁਪਏ ਮਤਲਬ ਇੱਕ ਮਾਲ ਦਾ ਕੀ ਹਿਸਾਬ-ਕਿਤਾਬ ਆ। ਪਰੰਤੂ ਓਦੇ ਵਿੱਚ ਜੇੜੀ ਚੀਜ਼ਾਂ ਆ ਰਹੀ ਆ ਓ ਅਸੀ ਕਯੂ ਆਰ ਕੋਡ ਚ ਪਾ ਦਿੰਨੇ ਆਂ
ਅੱਛਾ, ਮਲਬ ਕਯੂ ਆਰ ਕੋਡ ਹੋਣਾ ਕੰਪਲਸਰੀ ਆ, ਹੈਨਾ।
ਏਹ ਡਿਪੈਂਡ ਕਰਦਾ ਵੀ ਬਿਜਨਸ ਕਿੱਡਾ ਵੱਡਾ।
ਬਿਜਨਸ ਤਾਂ ਹੈਗਾ ਵਾ ਜਾਦਾ, ਤੁਆ ਨੂੰ ਮੈਂ ਦੱਸਣ ਡਿਆ ਨਾ ਦਸ ਕਰੋੜ ਦੀ ਮਾਲਕ ਵੀ ਹੋਗੀਈ ਆ ਹੁਣ ਤੇ ਸਾਨੂੰ ਲੈਣਾ ਪੈਣਾ ਮੈਨੂੰ ਲੱਗਦਾ ਓ ਸੋਫਟਵੇਅਰ।
ਹਾਂ, ਏ ਤਾਂ ਫੇਰ ਤੁਹਾਡੀ ਮਾਲਕਾਂ ਨੂੰ ਹੁੰਦਾ ਵੀਰੇ, ਏ ਆਪਾਂ ਨੀ ਕਰ ਸਕਦੇ।
ਨਈਂ, ਸਲਾਹ ਤਾਂ ਦੇ ਦੇਈ ਸਕਦੇ ਆਂ। ਹੈਂ?
ਕੈਹ ਹਾਂ ਤੁਸੀਂ ਕੈਹ ਸਕਦੇ ਓ ਵੀ ਆਹ ਕਿਊ ਆਰ ਕੋਡ ਦਿਉ ਵੀ, ਕੀ ਕਿਊ ਆਰ ਕੋਡ ਲਾਓ ਸਰ ਇਨਵੋਇਸ ਨੰਬਰ 'ਤੇ।
ਹਾਂ ਕਿਉਂਕਿ ਕੱਲ ਫੇਰ ਆਪਾਂ ਗੜਬੜ ਹੋ ਗਈ ਤਾਂ ਨਾਂ ਫੇਰ ਕੱਢੇ ਹੋਰ ਸਾਡਾ
ਹਾਂ ਮਤਲਬ ਜੇ ਤੁਸੀਂ ਬਲਿੰਗ ਸਿੱਖੀ ਹੋਣੀ ਜਦੋਂ, ਟੈਲੀ ਸਿੱਖੀ ਹੋਣੀ ਓਦੇ ਤੇ ਹੋਣਾ ਮੇਰੇ ਸਾਬ ਨਾਲ ਇਹ ਹਨਾ, ਜਦੋਂ ਸਿਖ ਰਰੇ ਹੋਣੇ ਤੁਸੀਂ
ਓਤੇ ਸਾਨੂੰ ਸੱਤ ਵਾਰੀ ਕਿਸੇ ਪਾਰਟੀ ਨੇ ਕੇਯਾ ਅਦਰ ਪਾਰਟੀ ਨੇ ਜਿਨਾਂ ਤੋਂ ਅਸੀਂ ਮਾਲ ਲੈਂਨੇ ਆਂ। ਜਿਨ੍ਹਾਂ ਦੇ ਥਰੂ ਸਾਡਾ ਮਾਲ ਸ਼ੌਕ ਲੱਗਦਾ ਓਨੇ ਮੈਨੂੰ ਕਹਿ ਤਾ ਪਰ ਮੈਂ ਗੌਰ ਨੀ ਕੀਤੀ ਗੌਰ ਮੈਂ ਅੱਜ ਕੀਤੀ ਜਦੋਂ ਮੈਨੂੰ ਉਨੇ ਕੇਆ ਨਾ ਮਤਲਬ ਵੀ ਮੇਰੇ ਪੈਰਾਂ ਤੋਂ ਜਮੀਨ ਨਿਕਲ ਗਈਂ ਜਦੋਂ ਕੇਆ ਆਹ ਅੱਜ ਦੀ ਗੱਲ ਹੀ ਆ ਜਦੋਂ ਮੈਂ ਆਉਣ ਡਿਆ ਸੀਗਾ ਏਧਰ।
ਅੱਛਾ, ਏ ਤਾਂ ਵੀਰੇ ਪਰੰਤੂ ਏਦਾ ਜਰੂਰੀ ਏ।
ਓ ਕੈਂਦਾ ਵੀ ਪੰਜ ਕਰੋੜ ਤੱਕ ਹੋਜੇ ਤਾਂ ਠੀਕ ਆ, ਜੇ ਤੇਰੇ ਮਲਬ ਸੇਲ ਦਸ ਕਰੋੜ ਆ ਨਾ ਤੇ, ਐ ਏ ਮਸਟ ਤੇ ਵੀ ਕਰਨਾ ਵਾ ਕੰਪਲਸਰੀ ਆ, ਏਹ ਚੀਜ।
ਹਾਂ, ਓ ਇੱਕ ਤਾਂ ਪਤਾ ਕਿੱਥੇ ਫੱਸ ਸਕਦੇ ਆਂ ਆਪਾਂ, ਏ ਫੱਸ ਸਕਦੇ ਆਂ ਚੈਕਿੰਗ ਏਕਸਾਇਜ ਐਂਡ ਟੇਕਸੇਸ਼ਨ, ਇਮਪੋਰਟ ਡਿਊਟੀ ਨ ਪੈਂਦੀ ਅਪਨੇ ਤੇ
ਰਿਪੋਟ ਡਿਊਟੀ, ਹਾਂ ਪੈਂਦੀ ਐ।
ਓ ਪੰਜ ਪ੍ਰਸੈਂਟ ਮਤਲਬ ਪੰਜ ਕਰੋੜ ਤੇ ਪੈਂਦੀ ਆ ਫ੍ਰਰੀ।
ਅੱਛਾ।
ਪੰਜ ਕਰੋੜ ਤੋਂ ਜ਼ਿਆਦਾ ਭੇਜੋਗੇ ਫਿਰ ਉਹ ਸਾਰਾ
ਅੱਛਾ ਚਲ ਠੀਕ ਏ ਵੀਰ ਫਿਰ ਗੱਲ ਕਰਕੇ ਚੰਗਾ ਲੱਗਾ ਗਿਆਰਾਂ ਮਿੰਟ
ਹਾਂ ਵੀਰੇ ਚਲੋ ਫੇਰ ਠੀਕ ਆ ਵੀਰੇ
ਠੀਕ ਏ ਇੱਕ ਹੋਰ ਲਾਏਗਾ ਕੇ ਕੋਲ ਹੋਰ ਚੱਲ ਮੈਨੂੰ ਕੱਲ ਲਾ ਲਈ ਚੰਗਾ
ਨਾ ਤਾਡਾ ਬਹੁਤ ਬਹੁਤ ਸ਼ੁਕਰੀਆ
ਹਾਂਜੀ ਠੀਕ ਏ ਵੀਰ ਫਿਰ ਧੰਨਵਾਦ
ਓਕੇ ਸਰ ਬਾਏ